ਭੈਣਜੀ ਹੋਰ ਠੀਕ ਹੋ, ਵਧੀਆ ਵਧੀਆ । ਪਾਈ ਸਭ ਬੜਾ ਬੋਲ ਰਹੇ ਨੇ ਵਿੱਚ ਹਨਾ ਪਰ ਇੱਕ ਕਰਾ ਇਹਨਾਂ ਮ ਮਾਰਗ ਤ ਆਪਣੀ ਜਗ੍ਹਾ ਤੇ ਚਲੇ ਗਏ ਇਹਨਾਂ ਨੂੰ ਪਤਾ ਨਾ ਨਾ ਆਪ ਜਗਾ ਤੇ ਬੈਠੇ ਸੀ ਤੇ ਲੱਤ ਮਾਰ ਥੱਲੇ ਪੇਸ ਤਾਂ ਉਹਨੂੰ ਹੋਰ ਤੁਸੀਂ ਸੁਣਾਓ ਕੀ ਹਾਲ ਚਾਲ ਤੁਹਾਡੇ।
ਵਧੀਆ ਚ
ਮੇਰੇ ਵੀ ਵਧੀਆ ਹਾਂਜੀ
ਕੀ ਬਣਾਇਆ ਸੀ ਆਜ?
ਦੱਸਿਆ ਹੁਣਾ ਭਾਈ ਸਾਹਿਬ ਨੇ ਖਿਚੜੀ ਬਣਾਈ ਸੀ ਅਸੀ।
ਤੇ ਭਾਈ ਸਾਹਿਬ ਨੂੰ ਪਤਾ ਨੀ, ਕਿਵੇਂ ਬਣਦੀ ਆ? ਕਹਿੰਦੇ ਕੜਾਈ ਚ ਖੀਚੜੀ ਬਣਾਈ ਦੀ ਆ।
ਨਾ, ਨਾ ਭਾਈ ਸਾਹਿਬ ਕਿੱਥੇ, ਭਾਈ ਸਾਹਿਬ ਕਿੱਥੇ ਕੀਚਨ ਨਚ ਭਾਈ ਸਾਹਿਬ ਕਿੱਥੇ, ਤੇ ਕਿਚਨ ਕਿੱਥੇ ਇਹਨਾਂ ਦਾ ਕੋਈ ਲੇਣਾ ਦੇਣਾ ਈ ਨੀ ਐ ਕਿਚਨ ਤੋਂ ਅੱਛਾ, ਅੱਛਾ। ਕੜਾਈ ਚ ਅੱਛਾ, ਅੱਛਾ, ਵਾਹ! ਇਹਨਾਂ ਕੋਲ ਅਲੱਗ ਪਿਆ ਉਣਾ, ਨਹੀਂ ਇਹਨਾਂ ਕੋਲ ਅਲੱਗ ਪਿਆਉਣਾ ਨਾ ਸਡੇ ਕਿਚਨ ਵਿਚ ਤੇ ਨੀ ਹੈ। ਇਹਨਾਂ ਨੇ ਅਲ ਕਿ ਆਪਣੀਆਂ ਅਲਮਾਰੀਆਂ ਛੁਪਾਏ ਹੋਣਾ ਡਿਜੀਟਲ ਕੂੱਕਰ ਹਾਂਜੀ ਜੇ ਵਿੱਚ ਹੋਣੇ ਸਹੀ ਗੱਲ ਏ।
ਹਾਂ ਜੀ।
ਹੋਰ ਤੁਸੀਂ ਕੀ ਬਣਾਇਆ ਸੀ?
ਅਸੀ ਚਾਵਲ ਬਨਾਏ ਨੇ ਵੀ
ਅੱਛਾ! ਅੱਛਾ, ਅੱਛਾ ਹਾਂ ਗਰਮੀ ਚ ਤਾ ਏ ਆ। ਚਾਵਲ, ਖਿਚੜੀ, ਦਲੀਆ ਏ ਈ ਵਧੀਆ ਲੱਗਦਾ। ਰੋਟੀ ਨਈ ਖਾਧੀ ਜਾਂਦੀ ਹਰ ਟਾਈਮ ਨਾਂ ਇੱਕ-ਅੱਧਾ ਟਾਈਮ ਖਾ ਲਏ ਬੰਦਾ ਰੋਟੀ ਓਈ। ਬੜੀ ਹੋ ਜਾ। ਦੀ ਏ। ਚਾਰ ਜਾਂ ਪੰਜ ਕਿਲੋਮੀਟਰ ਤ ਅਸੀਂ, ਅਸੀਂ ਜਾਂਦੀ ਰਹੇ ਆ। ਕੋਂਣ? ਤੇ ਹਾਂਜੀ ਆ ਗਏ ਨ, ਆ ਗਏ ਨੇ। ਹੁਣੇ ਆਏ, ਥੋੜੀ ਦੇਰ ਪਹਿਲੇ ਈ। ਹਾਂਜੀ, ਹਾਂਜੀ, ਹਾਂਜੀ, ਆਗੇ ਜਾਂਦੇ
ਅਹ, ਥੋੜੇ ਦਿਨ ਪਹਿਲੇ ਤੇ ਉੱਥੇ ਉਹ ਗਿਆ ਸੀ ਕੀ ਨਾਮ ਲੈਂਦੇ ਨੇ, ਰੋਕੇਟ ਗਿਆ ਸੀ ਤੇ ਉਹਨਾਂ ਨੇ ਤੇ ਤਿੰਨ ਮਹੀਨੇ ਲਗਾ।
ਅਰੇ, ਉਹ ਨਾ ਅਸੀਂ ਆਪਣਾ ਸੀਕਰੇਟ ਰੱਖੇ ਆ। ਜਿਹੜਾ ਸਾਡਾ ਰੋਕੇਟ ਏ ਨਾ, ਉਹ ਅਸੀਂ ਦੇ ਦਾਂਗੇ ਅਗਰ ਉਹਨਾਂ ਨੂੰ, ਤੇ ਸਾਡਾ ਸੀਕਰੇਟ ਉਹਨਾਂ ਕੋਲ ਚਲਾ ਜੇਗਾ, ਫਿਰ ਅਸੀਂ ਕਿਵੇਂ ਉਹਨਾਂ ਤੋਂ ਜਲਦੀ ਜਾ ਪਾਵਾਂਗੇ। ਤਾਂ ਕਰਕੇ ਫਿਰ ਪਾਈ ਸਾਬ ਨਾ ਕਿਸੇ ਨੂੰ ਦੱਸ ਦੇ ਨੀ ਉਹ ਬਸ ਔਧਰ ਦੇਖ ਕੇ ਆਂਦੇ ਨੇ ਉਹਨਾਂ ਦੀ ਜ਼ਮੀਨ ਹੈਗੀ ਹੈ ਨਾ, ਨਹੀਂ-ਨਹੀਂ, ਜਮੀਨ ਹੈਗੀ ਹੈ ਨਾ, ਅਰੇ ਓਦੇ ਜ਼ਮੀਨ ਹੈਗੀ, ਓਦੇ ਦੇਖ ਕੇ ਆਂਦੇ ਨੇ ਖੇਤੀ ਵਗੈਰਾ ਚਲਦੀ ਵੀ ਸਹੀ ਜਾ ਨਹੀਂ? ਇੱਦੋ ਲੈ ਕੇ ਜਾਂਦੇ ਨੇ ਨਾ ਪਾਣੀ। ਹੋਰ ਤੇ ਜਾ ਨਹੀਂ-ਨਹੀਂ, ਮਤਲਬ ਦੇ ਉਹ ਜਿਹੜਾ ਬੰਦਾ ਰੋਕੀਟ ਬਣਾ ਸਕਦਾ ਉਹ ਬੰਦਾ ਪਾਣੀ ਵੀ ਤਾ ਲੈਂ ਜਾ ਸਕਦਾ, ਅੱਛਾ ਆਦੀ ਏ ਹਾਂ ਬਸ ਨਾ ਥੋੜਾ ਬਹੁਤ ਲੈ ਕੇ ਜਾਂਦੇ ਨੇ ਉੱਥੇ ਤੇ।
ਹਾਂ, ਬਸ ਥੋੜੇ ਦਿਨਾਂ ਤੱਕ
ਹਾਂਜੀ-ਹਾਂਜੀ। ਜੀ, ਬਿਲਕੁਲ-ਬਿਲਕੁਲ, ਸਹੀ ਗੱਲ ਏ। ਬਾਰਿਸ਼ ਹੋਏਗੀ ਤਾਂ ਹੀ ਫੇਰ ਫਸਲ ਵਧੀਆ ਹੋਏਗੀ ਨਾ ਹਾਂਜੀ ਹੋਰ, ਸੱਤ ਵਜੇ ਘਰ ਆਉਗੇ। ਤੁਸੀਂ ਦੱਸੋ ਤੁਹਾਡੇ ਬਿਜਨਸ ਠੀਕ ਚੱਲ ਰਹੇ ਨੇ? ਹਾਂ ਬਾਰਾ ਤੇਰਾ ਘੰਟੇ ਲੱਗ ਜਾਂਦੇ ਨੇ, ਅੱਛਾ, ਚਲੋ ਵਧੀਆ-ਵਧੀਆ ਹੀ ਚੱਲਣਾ ਚਾਹੀਦਾ। ਮੈਂ ਸਾਰਾ ਹਿਸਾਬ ਲਗਾ ਲਿਆ ਸੀ। ਹਾਂਜੀ, ਹੋਰ ਸੁਣਾਓ ਕਾਕਾ ਕੀ ਕਰ ਰਿਹਾ ਤੁਹਾਡਾ? ਕਿਓ? ਹਾਂ, ਕੀ ਹੋਇਆ ਅੱਛਾ ਮਸਤੀ ਕਰਦਾ ਹੋਣਾ ਇਸ ਟਾਈਮ,
ਹਾਂ ਉਹ ਕਹਿੰਦਾ ਮੈਂ ਸੋਨਾਂ ਨੀ ਅੱਜ ਦੁਪਹਿਰ
ਅੱਛਾ ਤੁਸੀਂ ਕਹਿ ਰਹੇ ਸੀ ਅੱਜ ਆਓਗੇ ਸਾਡੇ ਘਰ ਆਏ ਨ ਤੁਸੀਂ ਤੇ ਵੇਖਦੇ ਹੀ ਰਹਿ ਗਿਆ
ਬਸ ਉਹ ਨਾ ਥੋੜਾ ਜਿਹਾ ਟਾਈਮ ਨੀ ਲੱਗਿਆ ਮੈਂ ਦੱਸਿਆ ਸੀ ਨਾ ਸਾਡੇ ਘਰ ਕੰਮ ਚੱਲਦਾ ਪਿਆ ਟਾਇਲਾਂ ਲੱਗਦੀਆਂ
ਅੱਛਾ ਹਾਂਜੀ ਹਾਂਜੀ ਹਾਂਜੀ ਹੋਈ ਸੀ ਗੱਲ ਹੋਈ ਸੀ ਅੱਛਾ
ਚਲੇ ਗਏ ਸੀ ਇਸ ਕਰਕੇ ਨਾ
ਹਾਂਜੀ ਉਹ ਤੇ ਫਿਰ ਟਾਈਮ ਨੀ ਲੱਗਦਾ ਨਾ ਬੜਾ ਕੰਮ ਹੋ ਜਾਂਦਾ ਤੇ ਡਬਲ ਟ੍ਰਿਪਲ ਕੰਮ ਹੋ ਜਾਂਦੈ ਘਰ ਕੰਸਟੱਰਕਸ਼ਨ ਚੱਲ ਰਹੀ ਹੋਏ ਤੇ ਫੇਰ ਤੇ ਬੜਾ ਔਖਾ ਹੋ ਜਾਂਦਾ ਘਰੋਂ ਨਿਕਲਣਾ
ਹਾਂਜੀ
ਤੇ ਤੁਸੀਂ ਸੀ ਫਿਰ ਘਰ ਅੱਛਾ ਅੱਛਾ ਅੱਛਾ ਹਾਂ ਫਿਰ ਤੁਸੀਂ ਦੇਖ ਰਹੇ ਹੋਣੇ ਹੋ ਫਿਰ ਕੰਸਟਰਕਸ਼ਨ ਦਾ ਵੀ ਤੇ ਘਰ ਦਾ ਵੀ ਮੋਰਿੰਡਾ ਤੋਂ ਸਿੱਧਾ ਹੀ ਨਿਕਲ ਆਏ ਆਂ ਸਹੀ ਗੱਲ ਏ ਭਰਾ ਤੇ ਤੁਹਾਡਾ ਦੁਕਾਨ ਤੇ ਹੀ ਜਾਂਦਾ ਹੋਣਾ ਨਾ
ਹਾਂਜੀ ਉਹ ਤੇ ਦੁਕਾਨ ਤੇ ਹੀ ਜਾਦੇ
ਹਾਂ ਛੁੱਟੀ ਵੀ ਨੀ ਕਰ ਸਕਦੇ ਨਾ ਫਿਰ ਆਪਣੀ ਦੁਕਾਨ ਏ ਹਾਂਜੀ ਹਾਂਜੀ ਇਨਾ ਖਰਚਾ ਹੋ ਰਿਹਾ ਫਿਰ ਹੋਰ ਛੁੱਟੀ ਹੋ ਜਾਂਦੀ ਤੇ ਦ ਸਕ
ਹੋਰ ਸੁਣਾਓ ਤੁਹਾਡਾ ਕੋਲੇਜ ਵਗੈਰਾ।
ਬਸ ਖੁਲਣਗੇ ਹੁਣ ਥੋੜੇ ਚਿਰ ਤੱਕ ਹਮ ਨਹੀਂ ਆਏਗਾ ਮੈਸੇਜ। ਕਮਿਊਨਿਟੀ ਚ ਆ ਜਏਗਾ ਮੈਸੇਜ ਫਿਰ ਦੇਖ। ਕਲ ਜਾਣਾ ਹੈ। ਕਦੋਂ ਜਾਣਾ ਹੈ ਗਰਮੀ ਇੰਨੀ ਹੈ ਵੈਸੇ ਵੀ ਹਾਂਜੀ। ਦੇਖਾਂਗੇ ਚੱਲਾਂਗੇ।
ਅੱਛਾ।
ਇਸ ਵਾਰਤ ਦੇਖ ਪਿਛਲੀ ਵਾਰ ਅਸੀਂ ਗਏ ਨਹੀ ਸੀ ਹਾਂਜੀ ਉਹ ਬਸ ਤਬੀਅਤ ਠੀਕ ਨੀ ਸੀ ਸਾਡੀ। ਤੇ ਫੇਿਰ ਜਿਆਦਾ ਦੇਰ ਬੈਠਣਾ ਹੁੰਦਾ ਨਾ ਓਦੇ ਤਾਂ ਕਰਕੇ ਫਿਰ ਨਾ ਮੈਂ ਕਿਹਾ ਚਲੋ ਰਹਿਣ ਈ ਦੇਨੇ ਆ। ਬੈਠਾ ਜਾਂਦਾ ਇੰਨੀ ਦੇਰ। ਉੱਧਰ ਜਾ ਕੇ ਹੀ ਮਤਲਬ, ਫਿਰ ਬਹਿਣਾ ਤੇ ਪੈਂਦਾ ਹੈ। ਪਾਠ ਵੀ ਕਰਨਾ ਪੈਂਦਾ ਹੈ। ਫਿਰ
ਹਾਂ, ਫਿਰ ਸਾਰਾ ਦਿਨ ਹੀ ਲੱਗ ਜਾਂਦਾ ਹੈ।
ਫਿਰ ਤਾਂ ਈ।
ਅਛ
ਉਤੋਂ ਤਬੀਅਤ ਠੀਕ ਨਹੀਂ ਸੀ ਨਾ, ਫਿਰ ਮੈਂ ਕਿਹਾ, ਚਲੋ ਛੋੜੋ ਇਸ ਵਾਰੀ ਇੱਕ ਅੱਧੀ ਵਾਰੀ ਹੋ ਈ ਜਾਂਦਾ
ਹਾਂ, ਮੇਰਾ ਵੀ ਕਈ ਵਾਰ ਟ ਜਾਂਦਾ। ਹੁਣ ਵੀ ਸ਼ਾਇਦ ਸਾਡੇ ਵਿਆਹ ਤੇ ਜਾਣਾ ਅਸੀਂ
ਅੱਛਾ, ਇਸ ਵਾਰ, ਫੇਰ ਇਸ ਫੇਰ ਨਹੀਂ ਜਾਓਗੇ ਤੁਸੀਂ
ਪੱਕਾ ਨਹੀਂ ਆ ਅਜੇ ਵਿਆਹ ਤੇ ਵੀ ਜਾਣ ਦਾ ਕਿਉਂਕਿ ਗਰਮ
ਹਾਂਜੀ, ਗਰਮੀ ਤੇ ਬਥੇਰੀ ਹਾਂ- ਹਾਂ, ਸਹੀ ਗੱਲ ਆ। ਉੱਤੋਂ ਵਿਆਹ, ਵਿਆਹ ਚ ਤੇ ਕੱਪੜੇ ਵੀ ਐਵੇਂ ਜੈਸੇ ਪਾਣੇ ਪੈਂਦੇ ਨੇ, ਹਾਂ ਹਮ ਸਿੰਪਲ ਕੱਪੜੇ ਪਾ ਕੇ ਨਹੀਂ ਜਾ ਸਕਦੇ। ਵਿਆਹ ਚ
ਹਾਂ ਜੀ।
ਕੱਲ ਵੀ ਅਸੀਂ ਗਏ ਸੀ ਨਗਰ ਕੀਰਤ ਨ ਤੇ
ਅੱਛਾ, ਹਾਂ- ਹਾਂ ਕੱਲ ਵੀ ਬੜੀ ਗਰਮੀ ਸੀ ਬੜੀ ਪੱਚੀ ਦਾੱਚੀ, ਹੋਰ ਸੁਣਾਓ ਤੁਸੀਂ?
ਅਸੀ ਹੋਰ ਸਭ ਠੀਕ ਤੁਹਾਡੀ
ਹਾਂਜੀ ਵਧੀਆ ਨੇ ਕੋਲ ਹੀ ਨੇ ਬਸ ਸੋਣ ਦੀ ਤਿਆਰੀ ਨੇ ਨਹੀਂ ਨਹੀਂ ਸੋਣ ਦੀ ਤਿਆਰੀ ਨਹੀਂ ਬੱਸ ਮੈਂ ਹੱਟ ਟਾਂਗੀ ਤੇ ਲੇਟਣਗੇ ਉਹ
ਅੱਛਾ ਜੀ
ਉਹਨਾਂ ਦੀ ਜਗ੍ਹਾ ਤੇ ਹੀ ਬੈਠੀ ਸੀ ਨਾ ਹਾਂਜੀ ਹਾਂਜੀ ਬਸ ਕੀ ਕਰੀਏ ਬਸ ਹੁਣੇ ਸੋਣਸ ਤੇ ਚੱਲੇ ਆ ਬੈਡ ਤੇ ਆਪਣੇ
ਤੇ ਤੁਹਾਡੇ ਭਾਈ ਸਾਹਿਬ ਕਹਿੰਦੇ ਪ ਜੇ ਸਾਡੇ ਕਮਰੇ ਚਾਰ ਐਸੀ ਲੱਗੇ ਜ
ਹਾਂਜੀ ਉਹ ਨਾ ਛੋਟੇ ਛੋਟੇ ਲੱਗੇ ਹੋਏ ਨੇ ਇੱਕੋ ਏਸੀ ਦਾ ਪਾਰਟ ਉਹ
ਚਲਾਉਂਦੇ ਵੀ ਉਹ ਚਾਰੋਂ
ਹਾਂਜੀ ਚਾਰੋਂ ਚਲਾਉਦੇ ਹਾਂ ਪੂਰਾ ਦਿਨ ਚਲਦੇ ਰਹਿੰਦੇ ਨੇ ਸਾਡੇ ਤੇ
ਅੱਛਾ ਜੀ
ਹੋਰ ਇੰਨੀ ਗਰਮੀ ਹੈ ਫੇਿਰ ਬੰਦ ਨੀ ਕਰਦਾ ਨਾ ਕੋਈ
ਹਾਂ ਪਰ ਸਾਡੇ ਵੀ ਕੰਮ ਚੱਲ ਰਿਹਾ ਨਾ ਤੇ ਦੋ ਦਿਨ ਤੋਂ ਅਸੀਂ ਵੀ ਨਾ ਏਸੀ ਚਲਾ ਨਹੀਂ ਪਾ ਰਹੇ ਉੱਪਰ ਰੂਮ ਏਸੀ ਲੱਗਿਆ ਹੋਇਆ ਨਾ ਤੇ ਅਸੀਂ ਉੱਪਰ ਆ ਨੀ ਪਾਦੇ ਹਾਂ ਨਹੀਂ ਉੱਪਰ ਨਾ ਆਉਣ ਦਾ ਰਸਤਾ ਵੀ ਨਹੀਂ ਆ ਨਾ ਫਿਰ ਇਸ ਕਰਕੇ ਨਾ
ਤੇ ਤੁਸੀਂ ਉੱਪਰ ਨੀ ਗਏ ਫਿਰ
ਹੁਣ ਤੇ ਆ ਗਏ ਅਸੀਂ ਸਵੇਰੇ ਰਸਤਾ ਨ ਸੀ ਨ ਦੁਪਹਿਰੇ ਵੀ ਥੋੜੀ ਦੇਰ ਚਲਾ ਕੇ ਰੈਸਟ
ਅੱਛਾ, ਹਾਂ ਹਾਂ ਸਹੀ ਗੱਲ ਐ, ਚਲੋ ਹੁਣ ਕਰੋ।
ਹਾਂਜੀ। ਹੋਰ ਕਦੋਂ ਤੱਕ ਸੌਂਦੇ ਹੋ, ਤੁਸੀਂ ਫੇਰ
ਹਾਂਜੀ।
ਕਿਤਨੇ ਵਜੇ ਤੱਕ ਸੌਂਦੇ ਹੋ, ਮੈਂ ਕਿਹਾ।
ਸਾਡਾ ਕੋਈ ਟਾਈਮ ਹੀ ਨਹੀਂ ਏ। ਅ ਜਿਸ ਟਾਇਮ ਲੱਗੇ ਕਾਕਾ ਸੋ ਗਿਆ, ਹੁਣ ਫਰੀ ਹੋ ਗਏ ਆ ਕੁਛ ਟਾਈਮ ਬਸ ਲੇਟ ਜਾਈਦਾ ਫੋਨ ਲੈ ਕੇ
ਅੱਛਾ ਤੇ ਮੰਮੀ ਆ ਗਏ ਨੇ ਤੁਹਾਡੇ।
ਹਾਂਜੀ, ਮੰਮੀ ਤੇ ਆ ਗਏ ਨੇ, ਮੰਮੀ ਘਰ ਹੀ ਨੇ।
ਅੱਛਾ-ਅੱਛਾ। ਚਲੋ ਵਧੀਆ ਏ। ਹੋਰ ਕਾਕਾ ਹੋ ਗਿਆ ਚੁੱਪ, ਰੋ ਰਿਹਾ ਸੀ ਵਿਚਾਰਾ।
ਹਾਂ, ਚੁੱਪ ਹੋ ਗਿਆ ਬਸ, ਫੋਨ ਲੈਤੀ ਐ ਫੋਨ ਲੈ ਲਿਆ ਉਹਨੇ।
ਅੱਛਾ ਹਾਂ, ਅੱਜ ਕੱਲ ਤੇ ਬ ਬੱਚਿਆ ਨੂੰ ਫੋਨ ਦੇਦੋ ਤੇ ਫੇਰ ਤੇ ਸਭ ਸਹੀ ਆ।
ਹਾਂ-ਹਾਂ।
ਹਾਂਜੀ, ਹੋਰ
ਬਸ ਚਲ ਰਿਹਾ ਏ। ਹੋਰ ਸਵੇਰੇ ਕੀ ਬਣਾਇਆ ਸੀ ਤੁਸੀਂ?
ਅਸੀਂ ਸਵੇਰੇ, ਅਸੀਂ ਗਏ ਸੀ ਨਗਰ ਕੀਰਤਨ ਤੇ ਦੱਸਿਆ ਤੇਸੀ ਤੁਹਾਨੂੰ, ਤੇ ਉਦੋਂ ਹੀ ਜੋ ਲੰਗਰ, ਅੱਛਾ ਦੁਪਹਿਰੇ, ਦੁਪਹਿਰੇ ਅਸੀਂ ਭਿੰਡੀਆਂ ਬਣਾਈ ਆ ਸੀ ਹਾਂ।
ਅੱਛਾ ਜੀ।
ਹਾਂਜੀ।
ਤੇ ਕੱਟ ਕੇ ਬਣਾਈਆਂ ਸੀ।
ਹਾਂ-ਹਾਂ, ਕੱਟ ਕੇ, ਭਰ ਕੇ ਤੇ ਫੇਰ ਉਹ
ਹਾਂ, ਗਰਮੀ ਹਾਂ ਗਰਮੀ ਬੜੀ
ਹਾਂ।
ਚਲੋ ਜੀ ਹਾਂਜੀ ਆ ਗਿਆ ਜੀ ਮੈਂ ਕਿਹਾ ਚਲੋ ਠੀਕ। ਐ ਜੀ ਫਿਰ,
ਅੱਛਾ, ਹਾਂਜੀ ਕੋਈ ਨੀ ਠੀਕ ਏ।
ਓਕੇ,